ਹੈਲੋ
ਸਸ ਸ੍ਰੀ ਕਾਲ ਭੈਣ ਜੀ।
ਸਸ ਸ੍ਰੀ ਕਾਲ ਕੀ ਹਾਲ ਏ।
ਵਧੀਆ-ਵਧੀਆ ਤੁਸੀਂ ਸੁਣਾਓ ਬੜੇ ਦਿਨਾ ਬਾਦ ਯਾਦ ਕੀ
ਹਾਂਜੀ ਤੁਹਾਡੀ ਆਵਾਜ਼ ਬਹੁਤ ਸਲੋਅ ਆ ਰਹੀ ਹੈ।
ਤੁਸੀਂ ਸੁਣਾਓ ਮੈਂ ਕਿਹਾ ਬੜੇ ਦਿਨਾਂ ਬਾਦ ਯਾਦ ਕੀਤਾ।
ਬਸ ਵੈਸੇ ਹੀ ਥੋੜਾ ਬਿਜੀ ਹੋਈ ਦੀ ਸੀ।
ਅੱਛਾ-ਅੱਛਾ ਉਹ ਨਾ ਫਰਾਟਾ ਚਲਾਇਆ ਦਾ ਸੀ ਅਸੀਂ ਤਾਂ ਕਰਕੇ ਥੋੜ੍ਹੀ ਆਵਾਜ਼ ਆ ਰਹੀ ਹੋਏਗੀ ਘੱਟ।
ਤੁਹਾਡਾ ਵੋਲੀਅਮ ਕੰਮ ਆ ਰਿਹਾ ਪਿੱਛੋਂ ਤੋਂ ਕੋਈ ਵੀ ਆਵਾਜ਼ ਨੀ ਆ ਰਹੀ।
ਅੱਛਾ-ਅੱਛਾ ਹੁਣ ਵੇਖਣਾ ਅਗਰ ਆ ਹੁਣ ਆ ਰਹੀ ਹੈ ਠੀਕ ਆਵਾਜ਼।
ਹਾਂਜੀ ਹੁਣ ਠੀਕ ਏ।
ਓਕੇ ਜੀ। ਹਾਂਜੀ-ਹਾਂਜੀ ਸਭ ਵਧੀਆ ਸਗੋਂ ਮੈਂ ਤੇ ਤੁਹਾਨੂੰ ਯਾਦ ਹੀ ਕਰਦੀ ਪਈ ਸੀ ਤੁਸੀਂ ਵਧੀਆ ਕੀ ਤਾ ਫ਼ੋਨ ਲਾ ਕੇ।
ਅੱਛਾ ਮੈਂ ਕਿਹਾ ਬੜੇ ਦਿਨ ਹੋ ਗਏ ਚੱਲ ਗੱਲ ਤੇ ਕਰਾਂ ਕਿੱਤੇ ਗਏ ਦੇ ਸੀ ਤੁਸੀਂ।
ਨਹੀਂ-ਨਹੀਂ ਬਸ ਆਪਣਾ ਪਿੱਛੇ ਗਏ ਸੀ ਦੋ ਦਿਨ। ਇੱਥੇ ਲਾ ਕੇ ਆਏ ਸੀ ਬੱਚਿਆਂ ਦੀ ਨਾਨੀ ਘਰ ਹੀ ਲਾ ਕੇ ਆਏ ਸੀ ਅਸੀਂ ਲੋਕਲ ਹੀ ਪੈਂਦਾ ਨਾ ਸਾਨੂੰ ਤਾਂ।
ਅੱਛਾ ਅੱਛਾ।
ਫਿਰ ਆਪਾਂ ਦੋ ਦਿਨ ਲਾ ਕੇ ਆ ਗਏ ਸੀ।
ਅੱਛਾ। ਤਾਂ ਹੀ ਮੈਂ ਕਹਵਾ ਪਤਾ ਨਹੀਂ ਕੀ ਗੱਲ ਹੈ ਫੋਨ ਵੀ ਨੀ ਕੀਤਾ ਤੇ ਕੁਛ ਮੈਨੂੰ ਵੀ ਟੈਮ ਨੀ ਮਿਲਿਆ ਨਾ ਤਾਂ ਕਰਕੇ। ਤੇ।
ਹਾਂਜੀ ਇਹ ਤਾਂ ਹੈ ਹੀ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਏ ਹਾਂਜੀ। ਤੇ ਮੈਂ ਕਿਹਾ ਤੁਹਾਨੂੰ ਪਤਾ ਹੀ ਏ ਬੱਚਿਆਂ ਦੀ ਛੁੱਟੀਆਂ ਪੈਂਦੀਆਂ ਨੇ ਫੇਰ ਮੈਂ ਕਿਹਾ। ਚੱਲ ਇਹਨਾਂ ਨੂੰ ਨਾਨੀ ਘਰ ਹੀ ਲੈ ਜਾਵਾਂ ਬੜਾ ਬੋਰ ਜੇ ਹੋ ਰਹੇ ਸੀ ਘਰ ਨਾਲ ਫੇਰ ਅਸੀਂ। ਇਹਨਾਂ ਦੇ ਪ੍ਰੋਜੈਕਟ ਵਗੈਰਾ ਬਣਵਾਂਣੇ ਸੀ ਤੇ ਕੁਛ ਮੈਂ ਕਿਹਾ ਚੱਲ ਆਪਣਾ ਟਿਊਸ਼ਨ ਦੀ ਵੀ ਜ਼ਿਆਦਾ। ਛੁੱਟੀਆਂ ਨਾ ਹੋਣ ਤੇ ਅਸੀਂ ਚੱਲੇ ਹਾਂ ਫਿਰ ਘਰ।
ਹਾਂਜੀ ਇਹ ਵੀ ਠੀਕ ਗੱਲ ਏ ਬੱਚਿਆਂ ਦੀ ਪੜ੍ਹਾਈ ਦਾ ਲੋਸ ਹੋ ਜਾਂਦਾ ਨਾ ਫੇਰ।
ਹਾਂਜੀ ਹਾਂਜੀ ਇਹ ਤਾਂ ਹੈ ਹੀ ਨਾਲੇ ਪਤਾ ਵਿੱਚੋਂ ਇੱਕ ਦੋ ਦਿਨ ਨਾ ਪੜ੍ਹਨ ਨਾ ਫੇਰ ਇਹਨਾਂ ਦਾ ਨਾ ਉਹ ਨੀ। ਮਨਟੇਨ ਜਿਹਾ ਰਹਿੰਦਾ।
ਹਾਂਜੀ ਬੱਚੇ ਹਾਂ ਭੁੱਲ ਵੀ ਜਾਂਦੇ ਨਾਲੇ ਬੱਚੇ ਨਾ ਭੁੱਲ ਜਾਂਦੇ ਨੇ।
ਤੇ ਹੋਰ ਆਪਣਾ ਕੰਸੰਟਰੇੇਟ ਕਰਨਾ ਨੀ ਇਹਨਾਂ ਨੇ ਇੱਕ ਚੀਜ਼ ਤੇ ਕਾਪੀ ਅੱਗੇ ਪਈਏ ਤੇ। ਧਿਆਨ ਇਹਨਾਂ ਦਾ ਟੀ ਵੀ ਵੱਲ ਹੋਏਗਾ ਜਾਂ ਖਾਣ ਵੱਲ ਹੋਏਗਾ ਫੇਰ ਕਿੱਥੇ ਇਹਨਾਂ ਨੂੰ ਯਾਦ ਰਹੇਗੀ ਚੀਜ਼।
ਹਾਂਜੀ ਬਿਲਕੁਲ ਠੀਕ ਬਿਲਕੁਲ ਹੋਰ ਘਰ ਪਰਿਵਾਰ ਸਭ ਠੀਕ ਨੇ ਤੁਹਾਡੇ।
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਹੋਰ ਤੁਹਾਡੇ ਬੱਚੇ ਵਗੈਰਾ ਸਭ ਵਧੀਆ।
ਹਾਂਜੀ ਬੱਚੇ ਖੁਸ਼ ਬੱਚੇ ਵੀ ਨਾਨੀ ਘਰ। ਟੈਮ ਨੀ ਮਿਲਿਆ ਸਭ ਨੂੰ ਮਿਲਣ ਵਗੈਰਾ ਜਾ ਰਹੀ ਸੀ ਰਿਲੇਟਿਵ ਨੂੰ। ਬਸ ਟੈਮ ਨਹੀਂ ਲੱਗਾ।
ਅੱਛਾ ਤੁਸੀਂ ਇਹ ਆਪਣੇ ਪੇਕੇ ਵੱਲ ਆਏ ਦੇ ਹੋ।
ਹਾਂਜੀ ਹਾਂਜੀ ਮੈਂ ਉੱਧਰ ਆਈ ਦੀ ਹਾਂ।
ਤੇ ਸਗੋਂ ਆਓ ਕਿਸੇ ਦਿਨ ਮੇਰੇ ਘਰ ਵੀ ਚੱਕਰ ਲਾਓ।
ਹਾਂਜੀ ਆਵਾਂਗੀ।
ਤੇ ਹੋਰ।
ਹੋਰ ਸੁਣਾਓ ਤੁਸੀਂ ਤੁਸੀਂ ਲਾ ਲਓ ਚੱਕਰ ਤੁਸੀਂ ਮਿਲ ਜਾਓ।
ਹਾਂਜੀ ਆਵਾਂਗੀ ਹੁਣ ਮੈਂ ਤੁ ਤੁਸੀਂ ਦੱਸਿਆ ਮੈਨੂੰ ਹੁਣ ਸਗੋਂ ਮੈਂ। ਮੈਂ ਆਂਟੀ ਜੀ ਨੂੰ ਵੀ ਮਿਲ ਜਾਵਾਂਗੀ ਬੜੇ ਦਿਨ ਹੋ ਗਏ ਨੇ ਚੱਕਰ ਨਹੀਂ ਲੱਗਿਆ।
ਹਾਂਜੀ ਆਣਾ ਜ਼ਰੂਰ।
ਹਾਂਜੀ ਹਾਂਜੀ ਹੋਰ ਮੈਂ ਤੁਹਾਡੇ ਕੋਲ ਪੁੱਛਣਾ ਸੀ। ਮੈਂ ਕਿਹਾ ਇਹ ਨਾ ਗੋਡੇ ਵਗੈਰਾ ਮੇਰੇ ਬੜੇ ਦਰਦ ਰਹਿੰਦੇ। ਨੇ ਮੈਂ ਸੁਣਿਆ ਤੁਹਾਡੀੇ ਉੱਥੇ ਜਲੰਧਰ ਵਾਲੀ ਸੈਡ ਆਪਣੇ ਸਹੁਰਿਆਂ ਦੀ ਸੈਡ
ਹਾਂਜੀ ਹਾਂਜੀ
ਕਲੀਨਿਕ ਵਗੈਰਾ ਹੈਗੇ ਨੇ ਫਿਜ਼ਓਥੈਰੇਪੀ ਦੇ ਇੱਕ ਦੋ ਤੇ ਤੁਸੀਂ ਮੈਨੂੰ ਵੀ ਦੱਸੋ ਮੈਂ ਵਿਖਾ ਵੇਖਾਂ ਉੱਥੇ
ਹਾਂਜੀ ਕੋਈ ਨੀ ਨਾ ਮੈਂ ਦੇਖਾਂਗੀ ਅ ਵੱਲ ਤੇ ਅਸੀਂ ਗਏ ਨੀ ਹ ਜੇ ਡਾਕਟਰ ਤੇ ਬੜੇ ਹੈਗੇ ਨੇ ਮੈਂ ਗਈ ਨਾ ਤੁਹਾਡੀ ਅਪੋਇੰਟਮੈਂਟ ਲੈ ਲਾਂਗੀ ਉਹਨਾਂ ਕੋਲੋਂ ਸਾਰੀ ਗੱਲਬਾਤ ਕਰ ਆਵਾਂਗੀ
ਹਾਂਜੀ ਸਗੋਂ ਮੈਨੂੰ ਦੱਸਣਾ ਮੇਰਾ ਕਦੀ ਆ ਚੱਕਰ ਲੱਗੇ ਜਲੰਧਰ ਵੱਲ ਤੇ ਮੈਂ ਆਵਾਂਗੀ ਇਹਨਾਂ ਨਾਲ ਮੇਰੇ ਨਾ ਗੋਡੇ ਬੜੇ ਦਰਦ ਰਹਿੰਦੇ ਨੇ ਨਾਲੇ ਦਵਾਈਆਂ ਵੀ ਬੰਦਾ ਕਿੰਨਾ ਖਾਏ ਅੱਕ ਜਾਂਦੈ ਦਵਾਈ ਖਾ ਖਾ ਕੇ ਨਾ
ਹਾਂਜੀ ਹਾਂਜੀ ਹਾਂ ਨਹੀਂ ਨਹੀਂ ਸਹੀ ਗੱਲ ਏ
ਹਾਂਜੀ ਹਾਂਜੀ
ਤੇ ਮੈਂ ਸੁਣਿਆ ਤੁਆਡੇ ਉੱਥੇ ਫਿਜ਼ਓਥੈਰੇਪੀ ਦੇ ਕਲੀਨਿਕ ਹੈਗੇ ਨੇ ਬੜੇ ਵਧੀਆ ਇੱਕ-ਦੋ
ਹਾਂਜੀ ਹੈਗੇ ਤੇ ਨੇ। ਫੇਮਸ ਵੀ ਹੈਗੇ ਨੇ ਬੋਤ। ਕੋਈ ਨੀ ਮੈਂ ਜਾਊਂਗੀ ਨਾ ਮੈਂ ਪਤਾ ਕਰ ਆਵਾਂਗੀ ਠੀਕ ਐ ਨਾ ਤੁਹਾਡੀ ਅਪੋਇੰਟਮੈਂਟ ਦਿਲਾਂਗੇ ਤੁਆਨੂੰ ਨੰ ਮੈਂ ਤੁਹਾਡਾ ਹੀ ਨੰਬਰ ਦੇ ਦਾਂਗੀ ਨਾ ਓਨੂੰ ਓ ਟੀ ਪੀ ਤੁਆਡੇ ਤੇ ਈ ਆ ਜੇਗਾ ਠੀਕ ਏ ਨਾ।
ਹਾਂਜੀ-ਹਾਂਜੀ, ਨਈ ਐ ਨਾ ਮੇਰੇ ਸਹੇਲੀ ਨੇ ਈ ਦੱਸਿਆ ਵੇ ਤੇ ਮੈਂ ਕਿਹਾ ਚੱਲ ਮੈਨੂੰ ਤਾਂ ਡਰੈਸ ਡਰੂਸ ਪਤਾ ਨੀ ਸਗੋਂ ਮੈਂ ਕਰਨਾ ਸੀ। ਤੁਹਾਨੂੰ ਫੋਨ 'ਤੇ ਪਤਾ ਕਿ ਆਪਣਾ ਬੱਚੇਆਂ ਦੇ ਕਰਕੇ ਅ ਟੈਮ ਜਿਆ ਨੀ ਲੱਗਦਾ।
ਅੱਛਾ। ਚਲੋ ਹੋਰ ਸੁਣਾਓ ਤੇ ਹੁਣ ਤੁਸੀਂ ਦਵਾਈ ਵਗੈਰਾ ਲੈ ਰਹੇ ਓ ਵੈਸੇ ਨਈ
ਨਹੀਂ ਭੈਣ ਜੀ ਆਪਣਾ ਜਿੰਨੇ ਡਾਕਟਰਾਂ ਕੋਲ ਜਾਈਦੀ ਐ। ਐਨੀ ਓਨਾਂ ਨੇ ਦਵਾਈਆਂ ਦੇ ਦੇਣੀਆਂ ਨੇ ਆਪਣਾ ਐਕਸਰੇ ਕਰਾਣਾ ਤੇ ਕੈਹਨਾ ਗ੍ਰੀਸ ਖਤਮ ਹੋ ਗਈ ਦਸ ਹਾਲੇ ਤਾਂ ਉਮਰ ਵੀ ਨੀ ਕੁਛ ਹੋਈ ਮੇਰੀ ਤੇ ਐ ਹਾਲ ਨੇ ਹੋਣੇ ਨਾਲੋਂ ਇੱਕ ਨਾ ਪੋਚੇ ਮਾਰ ਮਾਰ ਕੇ ਫਿਰ ਤੁਹਾਨੂੰ ਪਤਾ ਹੈ ਅੱਜਕੱਲ੍ਹ ਅਸੀਂ ਬਹਿ ਕੀ ਮਾਰੀ ਦੇ ਨੇ ਪੋਚੇ ਹੁਣ ਤਾਂ ਨਵੇਂ ਵਾਈਪਰ ਵਗੈਰਾ ਚੱਲ ਪਏ ਨੇ।
ਅੱਛਾ-ਅੱਛਾ।
ਹਾਂਜੀ। ਤੇ ਆਪਣਾ ਕੈਹਣ ਲੱਗੇ ਨੇ ਗਰੀਸ ਖਤਮ ਹੋ ਗਈ ਏਨੂੰ ਓਪਰੇਸ਼ਨ ਵਗੈਰਾ ਕਰਾਨਾ ਪਏ ਮੈਂ ਕਿਹਾ ਨਈ-ਨਈ ਮੈ ਤਾਂ ਦਵਾਈ ਵੀ ਨੀ ਖਾਂਦੀ ਮੈਂ ਤਾਂ ਸਗੋਂ ਆਪਣਾ ਕਲੀਨਿਕ ਈ ਵਿਖਾ ਵੇਖਣੀ ਇੱਕ ਵਾਰੀ
ਹਾਂਜੀ-ਹਾਂਜੀ। ਗੋਡਿਆਂ ਵਾਸਤੇ ਵੈਸੇ ਕੈਹਦੇ ਤੁਸੀਂ ਰਾਤੀ ਨਾ ਮੇਰੀ ਗੱਲ ਸੁਣੋ। ਐ ਗੋਡੀਆਂ ਵਾਸਤੇ ਤੁਸੀਂ ਰਾਤੀ ਭਿੰਡੀ ਹੁੰਦੀ ਨਾ।
ਹੈਲੋ, ਹਾਂਜੀ ਤੁਸੀਂ ਸੁਣਾਓ? ਸਭ ਵਧੀਆ?
ਮੈਂ ਕਿਹਾ ਸਭ ਵਧੀਆ ਮੈਂ ਤੁਹਾਡੇ ਗੋਡਿਆਂ ਵਾਸਤੇ ਦੱਸਦੀ ਸੀ ਭਿੰਡੀ ਹੁੰਦੀ ਨਾ ਜੇੜੀ।
ਹਾਂਜੀ-ਹਾਂਜੀ।
ਭਿਡੀ ਨੂੰ ਰਾਤੀ ਪਾਣੀ ਚ ਭਿਗੋ ਕੇ ਰੱਖਦੋ।
ਅੱਛਾ।
ਓਦੇ ਵਿੱਚ ਇੱਕ ਕੱਟ ਲਗਾ ਕੇ ਉਹ ਫੇਰ ਓ ਵਾਲਾ ਪਾਣੀ ਤੁਸੀਂ ਸਵੇਰੇ ਪੀਓ ਭਿੰਡੀ ਵਾਲਾ ਓਦੇ ਨਾ ਗੋਡੇ ਗਰੀਸ ਬੜੀ ਜਲਦੀ ਬਣਦੀ ਐ।
ਅੱਛਾ-ਅੱਛਾ ਨਈ ਐ ਤਾਂ ਤੁਸੀਂ ਸਗੋਂ ਬੜੀ ਵਧੀਆ ਗੱਲ ਦੱਸੀ ਹੁਣ ਦੱਸੋ ਭੈਣਜੀ ਬੰਦਾ ਦਵਾਈਆਂ ਵੀ ਕਿੰਨੀਆਂ ਖਾਏ ਐਕਸਰੇ ਵੀ ਕਿੰਨੇ ਕਰਾਏ ਨਾ।
ਤੇ ਗਰੇਲੂ ਓਪਾਏ ਹੈਗਾ ਤੇ ਬੋਤ ਬੈਸਟ ਰਹਿੰਦਾ ਮੈਂ ਅਧਿਕਤਰ ਬੰਦੇ ਕੋ ਸੁਣਿਆ ਨਾ। ਕੈਹਦੇ ਨੇ ਕਿਉਂਕਿ ਭਿੰਡੀ ਵਿੱਚ ਲੇਸ ਹੁੰਦੀ ਨਾ ਲੇਸ ਸਾਡੇ ਗੋਡਿਆਂ ਵਿੱਚ ਜਾਂਦੀ ਸਿੱਧੀ।
ਅੱਛਾ-ਅੱਛਾ ਨਈ ਐ ਤੇ ਤੁਸੀਂ ਮੈਨੂੰ ਸਗੋਂ ਵਧੀਆ ਗੱਲ ਦੱਸੀ ਐ ਮੈਂ ਅੱਜ ਈ ਕਰਾਂਗੀ। ਭਿੰਡੀਆਂ ਲਿਆਂਣੀ ਆਂ ਹੁਣੇ ਬਜ਼ਾਰੋਂ ਸ਼ਾਮ ਦਾ ਟੈਮ ਲਾਈਦਾ ਇੱਕ ਅੱਧਾ ਚ ਪਰ ਅਸੀਂ ਬਾਜ਼ਾਰ ਬਸ ਹੁਣ ਜਾਣੀ ਆ ਤੇ ਥੋੜ੍ਹੀ ਬੋਤੀ ਸਬਜ਼ੀਆਂ ਵੀ ਲੈਣ ਜਾਣੀਆਂ ਅਸੀਂ ਭਿੰਡੀਆਂ ਵੀ ਲੈ ਆਵਾਂਗੀ ਹੁਣ
ਹਾਂ-ਹਾਂ, ਬਿਲਕੁਲ-ਬਿਲਕੁਲ
ਹਾਂਜੀ, ਹੋਰ ਸਭ ਵਧੀਆ ਤੁਸੀਂ ਦੱਸੋ ਕਿਵੇਂ ਯਾਦ
ਕਰ ਲਿਆ, ਲੰਚ ਵਗੈਰਾ ਕਰ ਲਿਆ ਤੁਸੀਂ?
ਹਾਂਜੀ-ਹਾਂਜੀ, ਆਪਣੇ ਆਲੂ ਦੀ ਸਬਜ਼ੀ ਬਣਾਈ ਸੀ ਅਸੀਂ ਜੀ਼ਰੇ ਵਾਲੇ ਸੁੱਕੇ ਕੇ ਆਲੂ ਬਨਾਏ ਸੀ ਬੱਚੇਆਂ ਨੂੰ ਬੜੇ ਪਸੰਦ ਨੇ ਨਾਲੇ ਨਾ
ਬੱਚੇ ਪਸੰਦ ਕਰਦੇ ਈ ਆਲੂ ਨੂੰ ਆਲੂ ਈ ਮੰਗਦੇ ਨੇ
ਤੇ ਹੋਰ ਸਗੋਂ, ਮੈਂ ਕਿਆ ਚੱਲ ਬਣਾ ਦੇਨੀ ਆ ਏਨਾ ਨੂੰ ਸਬਜ਼ੀ
ਹੂੰ।
ਤੁਸੀਂ ਕੀ ਬਣਾਇਆ ਸੀ, ਹੋਰ ਦੱਸੋ?
ਅੱਜ ਅਸੀਂ ਮਾਂ ਰਾਜਮਾਂ ਬਣਾਏ ਨੇ, ਨਾਲ ਚਾਵਲ ਬਣਾਏ ਸੀ।
ਅੱਛਾ-ਅੱਛਾ।
ਹਾਨਜੀ।
ਅੱਛਾ, ਤੇ ਆਪਣਾ ਤੁਸੀਂ ਐਹ ਕੱਲ ਪਰਸੋਂ ਫਰੀ ਹੋ, ਅਗਰ ਮੈਂ ਤੁਹਾਡੇ ਵੱਲ ਚੱਕਰ ਲਾਵਾਂ ਤੇ।
ਹਾਂਜੀ- ਹਾਂਜੀ, ਆਓ ਤੁਸੀਂ, ਜ਼ਰੂਰ ਆਓ। ਹਾਂਜੀ, ਆ ਜਾਓ, ਮੈਂ ਕਿਹਾ ਹਾਂ- ਹਾਂ।
ਹਾਲੇ, ਮੈਂ ਫਰੀ ਸੀ, ਪਤਾ ਇੱਕ- ਦੋ ਦਿਨ ਨਾਲੇ ਇਹਨਾਂ ਨੂੰ ਕਹਨੀ ਆ, ਇਹ ਸਾਨੂੰ ਛੱਡ ਜਾਣਗੇ ਬੱਚਿਆਂ ਨਾਲ ਤੇ ਮੈਂ ਆਪਣਾ ਦਿਹਾੜੀ ਦਿਉੜੀ ਲਾ ਚੱਲ ਨਾਲੇ ਨਾ ਆਂਟੀ ਜੀ ਨੂੰ ਮਿਲੇ ਬੜਾ ਟੈਮ ਹੋ ਗਿਆ, ਮੈਂ ਆਪਣਾ ਆਵਾਂਗੀ ਨਾਲੇ, ਆਂਟੀ ਨਾਲ ਗੱਲਬਾਤ ਕਰ ਲਈ ਦੀ ਏ ਥੋੜੀ।
ਜੀ, ਜ਼ਰੂਰ- ਜਰੂਰ ਆਓ ਤੁਸੀਂ, ਮਿਲ ਕੇ ਜਾਓ, ਇਹ ਵੀ ਤੁਹਾਨੂੰ ਯਾਦ ਕਰ ਰਹੇ ਸੀ, ਕਹ ਸੀ ਬੜੇ ਦਿਨ ਹੋ ਗਏ ਆਏ ਨੀ। ਮੈਂ ਕਿਹਾ ਕੋਈ ਨੀ, ਮੈਂ ਫੋਨ ਤੇ ਗੱਲ ਹੋਏ ਗੀ, ਮੈਂ ਕਹਿ ਦਾਂਗੀ ਉਹਨਾਂ ਨੂੰ ਬਈ
ਨਹੀਂ- ਨਹੀਂ, ਐਂ ਤਾਂ ਤੁਸੀਂ ਚੰਗਾ ਕੀਤਾ ਫੋਨ ਕਰਕੇ, ਹੁਣ ਮੇਰੇ ਬੱਚੇ ਵੀ ਯਾਦ ਕਰਦੇ ਪਏ ਸੀ, ਆਂਟੀ ਨੂੰ ਨਾ, ਉਹਨਾਂ ਦੀ ਬੜੀ ਬਣਦੀ ਏ, ਆਂਟੀ। ਟੀ ਨੂੰ, ਦਾਦੀ ਕਹਿੰਦੇ ਨੇ ਨਾ।
ਹਾਂ- ਹਾਂ, ਨਹੀਂ- ਨਹੀਂ, ਅੱਛੀ ਗੱਲ ਹੈ ਲੈ ਕੇ ਆਓ ਵੀ ਉਹ ਬੱਚੇ ਨੂੰ ਲਿਆਓ ਨਾ ਪਤਾ ਲੱਗੇਗਾ। ਸਾਡੇ ਰਿਲੇਟਿਵ ਹੈਗੇ ਨੇ, ਹੁਣੇ ਦੱਸਾਂਗੇ ਤਾਂ ਈ ਪਤਾ ਲੱਗੇਗਾ ਉਹਨਾ ਨੂੰ ਵੀ।
ਤੇ ਹੋਰ ਇਹ ਤਾਂ ਹੈ ਹੀ, ਨਾਲੇ ਤੁਹਾਡੇ ਬੱਚਿਆਂ ਨਾਲ ਅਪਣਾ ਰੋਲ- ਮਿਲ ਜਾਣਗੇ ਫਰੈਂਡਸ। ਬਣ ਜਣਗੇ ਨਵੇਂ, ਖੁਸ਼ ਹੋ ਜਾਣਗੇ ਥੋੜਾ।
ਬੱਚੇ ਵੀ ਖੁਸ਼ ਹੋ ਜਾਣਗੇ, ਖੇਲ ਲੈਣਗੇ ਉਹ ਵੀ।
ਤੇ ਹੋਰ ਇਹ ਤਾਂ ਹੈ ਈ ਆਪਣਾ ਬੱਚੇ- ਬੱਚੇ ਰਲ- ਮਿਲ ਕੇ ਖੇਡ ਲੈਣ ਆਪਣਾ ਇਨਡੋਰ ਗੇਮਸ ਖੇਡ ਲੈਣ। ਚਾਹੇ ਸ਼ਾਮ ਦੇ ਟਾਈਮ ਬਾਹਰ ਬੈਡਮਿੰਟਨ ਵਗੈਰਾ ਖੇਡ ਲੈਣ, ਘਰ ਲੂਡੋ ਵਗੈਰਾ ਖੇਡ ਲੈਣ ਤੇ ਚੰਗਾ ਰਹਿੰਦਾ ਨਹੀਂ ਅਤੇ ਪਤਾ ਫੋਨਾਂ 'ਤੇ ਹੀ ਲੱਗੇ ਰਹਿੰਦੇ ਨੇ ਅੱਜ-ਕੱਲ। ਬੜਾ ਫੋਨ, ਟੀ ਵੀ। ਇਹ ਚੀਜ਼ਾਂ ਤੋਂ ਵੀ ਥੋੜੀ ਇਹਨਾਂ ਨੂੰ ਡਿਸਟਰੈਕਸ਼ਨ ਮਿਲੇਗੀ ਨਾ ਆਪਣਾ। ਤਾਂ ਥੋੜਾ, ਗੈਪ ਹੋਏਗਾ।
ਹਾਂ ਬਿਲਕੁਲ ਬੱਚਿਆਂ ਨੂੰ ਐਕਟੀਵਿਟੀ ਜਿੰਨੀ ਜ਼ਿਆਦਾ ਕਰਨਗੇ, ਉਨੀ ਅੱਛੀ ਗੱਲ ਐ।
ਹਾਂਜੀ- ਹਾਂਜੀ, ਇਹ ਤਾਂ ਹੈ ਈ, ਹੁਣ ਜਿੰਨੇ ਚੰਗੇ ਪਾਸੇ ਬੱਚਿਆਂ ਨੂੰ ਲਾਵਾਂਗੇ, ਉਨੇ ਵਧੀਆ ਪਾਸੇ ਜਾਣਗੇ, ਪਤਾ ਐ। ਤੇ ਸਗੋਂ ਸ਼ਾਮੀ ਗੁਰਬਾਣੀ ਲਾ ਦੇਈ ਦੀ ਏ ਥੋੜੇ ਟਾਈਮ, ਫੇਰ ਆਪਣਾ ਟੀ ਵੀ ਅੱਗੇ ਬਹਿ ਕੇ ਗੁਰਬਾਣੀ ਵੀ ਸੁਣਦੇ ਰਹਿੰਦੇ ਨੇ ਕਾਫੀ ਦੇਰ।
ਨਹੀਂ, ਬਹੁਤ ਅੱਛਾ ਕਰਦੇ ਓ, ਬੱਚੇ ਨੂੰ ਇਹ ਵੀ ਬਹੁਤ ਜ਼ਰੂਰੀ ਐ ਸਿਖਾਣਾ। ਪਤਾ ਵੀ ਲੱਗੇ ਸਾਡੇ ਇਤਿਹਾਸ ਕੀ ਐ, ਉਹਨਾਂ ਨੂੰ ਵੀ ਨਹੀਂ। ਸ਼ਾਮੀ ਬਾਣੀ ਪਾਠ ਕਰਾਓ, ਸਵੇਰੇ ਕਰਾਓ।
ਸਗੋਂ ਇਹ ਤਾਂ ਹੈ ਈ, ਨਾਲੇ ਮੈਂ ਕਹਿੰਨੀ ਆਂ, ਤੁਸੀਂ ਗੁਟਕਾ ਫੜ ਲਉ ਨਾਲ ਟੀ ਵੀ ਤੇ ਚਲਦਾ ਰਹੇਗਾ, ਆਪਣਾ ਬੰਦਾ ਸੁਣ-ਸੁਣ ਕੇ ਨਾਲ ਗੁਟਕੇ ਨਾਲ ਮੈਚ ਕਰਦਾ ਰਹਿੰਦਾ ਐ।
ਬਿਲਕੁਲ।
ਥੋੜੀ ਪ੍ਰੈਕਟਿਸ ਹੋਜੇਗੀ ਨਾ, ਇਹਨਾਂ ਨੂੰ ਪਾਠ ਦੀ ਵੀ।
ਹਾਨਜੀ। ਹੋਰ ਵਧੀਆ ਤੁਸੀਂ ਲੰਚ ਕਰ ਲੇ ਮ- ਤੰਦਸ਼ਟ ਤੇ ਨੀ ਕੀਤਾ ਤੁਹਾਡਾ ਲੰਚ ਟਾਈਮ ਏ।
ਅਰੇ ਨਈ ਨਈਂ, ਇਹ ਬਸ ਮੈਂ ਦੱਸਿਆ ਤਾਂ ਵੇ ਹੁਣੇ ਆਲੂ ਬਣਾਏ ਸੀ ਤੇ ਆਪਣੇ ਲੰਚ-ਲੁਂਚ ਕਰਕੇ ਫਰੀ ਹੋਏ ਆਂ ਅਸੀਂ, ਇਹੋ ਜਿਹੀ ਕੋਈ ਗੱਲ ਨਈਂ। ਸਗੋਂ ਮੈਂ ਉਹ ਹੋਰ ਗੱਲ ਸੀ ਅਗਰ ਦੁਪਹਿਰ ਦੇ ਟਾਈਮ ਸੁ ਤੀ ਹੰਦੀ ਮੈਂ, ਹਾਂਜੀ ਹਾਂਜੀ, ਇਹ ਤਾਂ ਹੈ ਈ। ਅਗਰ ਮੈਂ ਸੁੱਤੀ ਹੁੰਦੀ ਫਿਰ ਫੋਨ ਨਾ ਚੱਕ ਸਕਦੀ ਕਈ ਵਾਰੀ ਬੰਦਾ ਦੁਪਹਿਰੇ ਸੋ ਵੀ ਜਾਂਦਾ ਨਾ ਥੋੜ੍ਹੀ ਦੇਰ।
ਹਾਂ ਨਈਂ ਨੀਂਦ ਆ ਈ ਜਾਂਦੀ ਸਵੇਰੇ ਬੰਦਾ ਉੱਠਦਾ ਨਾ ਫ਼ਿਰ ਦੁਪਹਿਰ ਦਿਲ ਕਰਦਾ ਸੋ ਜਾਈਏ।
ਤੇ ਹੋਰ ਸਵੇਰੇ ਆਪਣਾ ਜਲਦੀ ਉੱਠ ਜਾਈਦਾ ਨਾਲੇ ਮੌਸਮ ਵਧੀਆ ਹੁੰਦਾ ਸਵੇਰੇ ਠੰਡਾ-ਠੰਡਾ ਬੰਦਾ ਸੋਚਦਾ ਸੈਰ ਈ ਕਰ ਆਈਏ ਥੋੜ੍ਹੀ ਜਿਹੀ ਨਾਲੇ ਗੁਰਬਾਣੀ ਲਾਦੀ ਦੀ ਟੀ ਵੀ ਤੇ।
ਹਾਂ, ਨਈਂ ਬਹੁਤ ਅੱਛਾ ਕਰਦੇ ਔ।
ਨਾਲੇ ਤੁਹਾਨੂੰ ਤਾਂ ਮੈਂ ਦੱਸਿਆ ਈਏ ਜਿਵੇਂ ਗੋਡੇ ਵਗੈਰਾ ਦਰਦ ਰਹਿੰਦੇ ਨੇ ਤਾਂ ਬੰਦਾ ਆਪਣਾ ਥੋੜ੍ਹਾ ਸੈਰ ਕਰੇ ਨਾ ਤੇ ਸਰੀਰ ਵੀ ਖੁੱਲਦਾ ਐ।
ਹਾਂਜੀ ਬਿਲਕੁਲ ਬਿਲਕੁਲ।
ਚਲੋ ਤੁਸੀਂ ਲਾਓ ਚੱਕਰ ਹੁਨ ਆਇਆ ਜੇ, ਹੈਂ? ਮੈਂ ਤੁਹਾਡਾ ਵੇਟ ਕਰਾਂਗੀ, ਕੱਲ ਤੁਸੀਂ ਮੈਨੂੰ ਫੋਨ ਕਰ ਦੇਣਾ ਇੱਕ ਵਾਰੀ ਫੋਨ ਕਰਕੇ ਪੁੱਛ ਲੈਣਾ।
ਹਾਂਜੀ ਹਾਂਜੀ, ਮੈਂ ਫ਼ੋਨ ਕਰ ਦਾਂਗੀ ਤੁਹਾਨੂੰ ਅਸੀਂ ਮੈਂ ਆਣੀ ਆਂ ਬੱਚਿਆਂ ਨੂੰ ਵੀ ਲੈ ਕੇ ਇਹ ਤੇ ਨਾਲੇ ਏ ਛੱਡ ਜਾਣਗੇ ਮੈਨੂੰ, ਕੱਲ੍ਹ ਪਰਸੋਂ ਤੱਕ ਆਣੇ ਆਂ ਠੀਕ ਐ।
ਚਲੋ ਮੈਂਨੂੰ ਫੋਨ ਕਰ ਦਿਓ ਜ਼ਰੂਰ ਜਦੋਂ ਵੀ ਆਓਗੇ ਨਾ।
ਹਾਂਜੀ ਹਾਂਜੀ ਜੀ, ਠੀਕ ਐ ਚੰਗਾ ਜੀ, ਸਤਿ ਸ਼੍ਰੀ ਅਕਾਲ।
ਚੰਗਾ ਸਤਿ ਸ੍ਰੀ ਅਕਾਲ।
ਓਕੇ ਜੀ।